ਗਲਾਂ ਨੂੰ-
ਸਾਸ ਸ਼੍ਰੀ ਕਾਲ, ਹੋਰ ਕੀ ਚੱਲ ਰੈਆ?
ਸਭ ਵਧੀਆ, ਆਂਟੀ ਤੁਆਨੂੰ ਅਚਾਰ ਪਾਨਾ ਆਂਦਾ ਐ ਅੰਬ ਦਾ
ਹਾਂਜੀ।
ਅੱਛਾ ਤੁਸੀਂ ਮੈਨੂੰ ਦੱਸ ਦੋਗੇ, ਮੈਂ ਕਦੀ ਪਾਯਾ ਨੀ ਐ।
ਹਾਂ
ਹਾਂਜੀ ਦੱਸੋ।
ਐਸਾ ਹੈ ਕੱਚੇ ਅੰਬ ਲੇ ਆਓ
ਹੂੰ।
ਕੱਚੇ ਆਮ ਦੇ ਵਿੱਚ ਤੁਸੀਂ ਨਾ ਪੰਜ ਕਿੱਲੋ ਅੰਬਾ ਚ ਨਾ ਕਿੱਲੋ ਓ ਪਏਗਾ ਨਮਕ।
ਠੀਕ ਐ।
ਪੈਲੇ ਅੰਬ ਨੂੰ ਪਾਨੀ ਚ ਪਾ ਦਿਓ।
ਠੀਕ ਐ।
ਫੇਰ ਓਨੂੰ ਧੋ ਲੋ ਚੰਗੀ ਤਰ੍ਹਾਂ ਮਲ-ਮਲ ਕੇ, ਧੋ ਕੇ ਫੇਰ ਪੁਜ ਕੇ, ਥੋੜੀ ਦੇਰ ਸੁਕਾ ਲਓ।
ਠੀਕ ਐ।
ਫੇਰ ਸੁੱਕ ਜਾਣ ਫੇਰ ਓਨਾਂ ਨੂੰ ਕੱਟ ਲੋ।
ਹਾਂਜੀ।
ਤੇ ਓਦੇ ਵਿੱਚੋਂ ਨਾ ਗੁਠਲੀਆਂ ਜੇੜੀਆਂ ਹੁੰਦੀਆਂ ਨਾ, ਓ ਕੱਢ ਦਿਓ। ਹਾਂ, ਫੇਰ ਅੰਮਾ ਨੂੰ ਜਦੋਂ ਕੱਟ ਕੱਟ ਲੋਗੇ, ਤੇ ਓਦੇ ਚ ਤੁਸੀਂ ਪਾਣੇ ਨੇ ਸੌ ਗ੍ਰਾਮ ਮੇਥੇ
ਠੀਕ ਐ।
ਪਲੋਂਜੀ। ਰਾਈ
ਅੱਛਾ ਹੂੰ ਠੀਕ ਐ। ਠੀਕ ਐ।
ਥੋੜੇ ਜੇਹੇ ਤਵੇ ਤੇ ਭੁੰਨ ਲੋ
ਹਮ
ਬੋਲ ਤਵੇ ਤੇ ਥੋੜ੍ਹਾ ਜੇਹਾ ਭੁੰਨ ਕੇ ਓਨਾਂ ਨੂੰ ਠੰਡੇ ਹੋ ਜਾਣ ਤੇ ਮਿਕਸੀ ਚ ਗਰਾਇੰਡ ਕਰ ਲਓ।
ਹੂੰ।
ਜਦੋਂ ਮਿਕਸੀ ਚ ਪੀਲੋਗੇ। ਫੇਰ ਇੱਕ ਪਰਾਤ ਲੈ ਕੇ ਜਾਂ ਖੁੱਲਾ ਭਾਂਡਾ ਲੈ ਕੇ ਓਦੇ ਵਿੱਚ ਹਾਂ, ਸਾਰੇ ਮਸਾਲੇ ਪਾ ਕੇ ਫੇਰ ਸਰ੍ਹੋਂ ਦਾ ਤੇਲ ਲੈ ਲਓ। ਵਿਚ ਸਰ੍ਹੋਂ ਦਾ ਤੇਲ ਨਾ ਓਦੇ ਉੱਤੇ ਪਾ ਕੇ, ਦੋਨੋ ਹੱਥ ਹੱਥਾਂ ਨਾਲ ਚੰਗੀ ਤਰ੍ਹਾਂ ਹਿਲਾ ਲਓ।
ਅੱਛਾ।
ਹਾਂ, ਉਹਨਾਂ ਨੂੰ ਚੰਗੀ ਤਰ੍ਹਾਂ ਲੱਗੋ ਹਿਲਾ ਲੋ, ਫਿਰ ਮਸਾਲਾ ਲੱਗ ਜੇ ਸਾਰੇ ਅਚਾਰ ਨੂੰ ਫਿਰ ਤੁਸੀਂ ਗੇਲਣ ਬਿਲਕੁਲ ਧੋਤੀ ਹੋਈ, ਸੁੱਕੀ ਹੋਈ ਧੁੱਪ ਦੇ ਵਿੱਚ ਰੱਖੀ ਹੋਈ ਨਾ ਸੁਕਾਾ ਕੇ ਚੰਗੀ ਤਰ੍ਹਾਂ ਪੂਝ ਕੇ
ਹਮ।
ਫਿਰ ਤੁਸੀਂ ਇੱਕ ਹਿੰਗ ਲੈ ਲਓ।
ਠੀਕ ਐ।
ਜਾਂ ਹਿੰਗ ਇੰਜ ਈ ਪੀ ਕੇ ਪਾ ਦੋ। ਕਈ ਲੋਕ ਨਾ ਹਿੰਗ ਦੀ ਧੂਨੀ ਵੀ ਦੇ ਦਿੰਦੇ ਨੇ ਅਚਾਰ ਨੂੰ।
ਅੱਛਾ।
ਹਾਂ ਕੜਛੀ ਚ ਧੋ ਅਹ ਹਿੰਗ ਸਾੜ ਕੇ ਤੇ ਓ ਗੇਲਣ ਨੂੰ ਮੁੱਧੀ ਮਾਰ ਦਿੰਦੇ ਨੇ।
ਹਾਂਜੀ।
ਉਹਦੇ ਤੇ ਉਹ ਸਾਰੀ ਖੁਸ਼ਬੋ ਓ ਦੇ ਅੰਦਰ
ਨਈ, ਹਮ।
ਤੇ ਫੇਰ ਉਹਦੇ ਵਿੱਚ ਤੁਸੀਂ ਅਚਾਰ ਪਾ ਕੇ, ਅੰਬ ਦਾ ਚਾਰ ਚੰਗੀ ਤਰ੍ਹਾਂ ਲਾ ਕੇ ਤੇਲ ਮਿਲਾ ਕੇ ਤੇ ਫੇਰ ਉਹਦੇ ਵਿੱਚ ਪਾ ਦਿਉ। ਜੇ ਥੋੜ੍ਹਾ ਤੇਲ ਘੱਟ ਹੋਵੈ ਤੇ ਤੁਸੀਂ ਗੇਲਣ ਚ ਦੇਖ ਲੈਣਾ ਨਾ ਤੇਲ ਘੱਟ ਨਜ਼ਰ ਆ ਰਿਹਾ ਤੇ ਹੋਰ ਤੇਲ ਵਿੱਚ ਉਹਦੇ ਚ ਪਾ ਦੇਣਾ।
ਫੇਰ ਉਸਨੂੰ ਉੱਤੇ ਕੱਪੜਾ ਬੰਨਕੇ, ਬਾਹਰ ਧੁੱਪ ਚ ਰੱਖ ਦੋ।
ਹੂੰ।
ਔਰ ਰੋਜ਼ ਦੂਜੇ ਦਿਨ ਉਹਨੂੰ ਜਰਾਂ-ਜਰਾਂ ਹਿਲਾਦੇ ਰਹੋ ਅਚਾਰ ਨੂੰ ਹਿਲਾ ਕੇ ਫੇਰ ਅੱਠ-ਦਸ ਦਿਨ ਬਾਹਰ ਈ ਧੁੱਪ ਚ ਪਿਆ ਰਹਨ ਦੋ।
ਹਾਂ, ਫੇਰ ਉਸਨੂੰ ਧੁੱਪ ਤੋਂ ਬਾਅਦ ਅੱਠ-ਦਸ ਦਿਨ ਪਿਆ ਰਹੋ, ਜ਼ਿਆਦਾ ਦਿਨ ਪਿਆ ਰੋ ਫੇਰ ਚੁੱਕ ਕੇ ਤੁਸੀਂ ਅੰਦਰ ਲੇ ਆਓ।
ਅੱਛਾ।
ਹਾਂ‌। ਅੰਦਰ ਲੇਆਕੇ ਫੇਰ ਤੁਸੀਂ ਆਪਨੀ ਰਸੋਈ ਜਿੱਥੇ ਰੱਖਨਾ ਉੱਥੇ ਰੱਖ ਦਿਓ।
ਹੂੰ। ਤੇ ਆਂਟੀ ਮੈਂ ਦੇਖਿਆ ਅੰਬੀਆਂ ਕੁਛ ਤੇ ਕੱਚੀਆਂ ਸੀ ਔਰ ਕੁਛ ਪੱਕ ਗਈਆਂ ਸੀ। ਤੇ ਜਿਹੜੀਆਂ ਪੱਕੀਆਂ ਹੋਈਆਂ, ਉਹਨਾਂ ਦਾ ਕੁਛ ਬਨ ਸਕਦੇ।
ਹਾਂ। ਪੱਕਿਆਂ ਨੂੰ ਬਾਹਰ ਕੱਢ ਲਓ।
ਠੀਕ ਐ।
ਉਸਨੂੰ ਤੁਸੀਂ ਚਾਹੇ ਕੱਦੂਕਸ ਕਰ ਲਓ‌ ਜਾਂ ਟੋਟੇ ਕਰ ਲਓ‌।
ਠੀਕ ਐ। ਹੂੰ।
ਆਵਾਜ਼ ਨਈ ਆਨੀ ਚਾਹੀਦੀ।
ਅਅ ਛਾ-ਅੱਛਾ।
ਫੇਰ ਤੁਸੀਂ ਏਸ ਤਰ੍ਹਾਂ ਕਰਨੈ, ਉਸਨੇ ਕੱਟ ਕੇ ਯਾ ਕੱਦੂਕਸ ਕਰਲੋ। ਓਦੇ ਚੀਨੀ ਪਾਕੇ ਰੱਖ ਦਿਓ।
ਠੀਕ ਐ।
ਹਾਂ ਤੇ ਚੀਨੀ ਪਾਕੇ ਨਾਂ ਤੁਸੀਂ ਸਾਰੀ ਰਾਤ ਰੱਖਦੋ ਸਵੇਰੇ ਓਦਾ ਰ ਸਾ ਨਿਕਲ ਜਾਏਗਾ, ਸਾਰੀ ਚੀਨੀ ਪਿਗਲ ਜਾਏਗੀ।
ਠੀਕ ਐ।
ਤੇ ਚੀਨੀ ਪਿਘਲਨ ਤੋਂ ਬਾਦ ਤੁਸੀਂ ਓਤੇ ਗੈਸ ਦੇ ਉੱਤੇ ਪੱਕਨੇ ਰੱਖਦੇ ਦਿਓ
ਠੀਕ ਐ।
ਹਾਂ ਤੇ ਜਦੋਂ ਇੱਕ ਤਾਰ ਦੀ ਚਾਸਨੀ ਬਨ ਜਾਏ ਨਾ
ਹਾਂਜੀ।
ਤੇ ਗੈਸ ਬੰਦ ਕਰ ਦਿਓ।
ਠੀਕ ਐ।
ਓਦੇ ਵਿੱਚ ਕਾਲਾ ਨਮਕ ਕਾਲੀ ਮਿਰਚ, ਛੋਟੀ ਇਲਾਚੀ ਤੇ ਚਾਰੇ ਮਗਜ਼
ਹਾਂਜੀ।
ਬਾਕੀ ਜੋ-ਜੋ ਤੁਸੀਂ ਕੁਛ ਪਾਨੈ। ਥੁੜ ਜਾ ਨਮਕ, ਚਿੱਟਾ ਨਮਕ ਥੋੜ੍ਹਾ ਜਿਆ ਜਾਦਾ ਨੀ ਕਾਲੀ ਮਿਰਚ, ਲੌਂਗ ਥੋੜੀ ਜੀ ਦਾਲਚੀਨੀ ਏ ਸਾਰਾ ਪੀਸੇ ਪਾਦੋ।
ਠੀਕ ਐ।
ਹਾਂ ਸਮਝ ਆ ਗਈ ਤੇ, ਫੇਰ ਤੁਸੀਂ ਐਸਾ ਕਰੋ ਜੀ ਚਟਨੀ, ਏ ਤੁਹਾਡੀ ਮਿੱਠੀ ਚਟਨੀ ਬਨ ਜਾਏਗੀ।
ਠੀਕ ਐ। ਤੇ ਜੇੜੇ ਮਗਜ਼ ਐ, ਮੈਨੂੰ ਇੱਕ ਮਗਜ਼ ਪਤਾ ਬਾਕੀ ਮਗਜ਼ ਕੇੜੇ ਹੋਏ ਇੱਕ ਤੇ ਖਰਬੂਜੇ ਵਾਲੇ ਹੋ ਗਏ ਨਾ।
ਹੈਂ, ਜੇੜੀ ਮਰਜ਼ੀ ਪਾਦੋ। ਕਾਜੂ ਪਾਲੋ ਜੋ ਮਰਜ਼ੀ ਪਾਲੋ ਜੋ ਤੁਹਾਡਾ ਦਿਲ ਐ।
ਠੀਕ ਐ।
ਨਈ ਵੀ ਪਾਨਾ ਤਾਂ ਵੀ ਚੱਲ ਸਕਦਾ ਸਿਰਫ ਓਦੇ ਵਿੱਚ ਕਾਲੀ ਮਿਰਚ ਲੌਗ ਥੋੜ ਜਿੰਨੀੇ ਦਾਲਚੀਨੀ ਤੇ, ਕਾਲਾ ਨਮਕ, ਚਿੱਟਾ ਨਮਕ, ਕਾਲੀ ਮਿਰਚ।
ਅੱਛਾ।
ਤੇ ਛੋਟੀ ਲਾਚੀ, ਮੋਟੀ ਲਾਚੀ ਜੋ ਪਾਨੀ ਸਭ ਕੁਛ ਪਾਈ ਜਾਓ। ਏ ਤੇ ਤੁਹਾਡੀ ਮਜ਼ੇਦਾਰ ਬਨ ਜਾਏਗੀ ਚਟਨੀ।
ਠੀਕ ਐ, ਆ ਤੇ ਬੜਾ ਵਧੀਆ ਹੋਗਿਆ ਚਟਨੀ
ਪਾਨਾ ਮਜ਼ਾ ਆਏਗਾ ਖੱਟੀ-ਮਿੱਠੀ ਚਟਨੀ ਬਨੇਗੀ, ਜੇ ਆਮ ਜਾਦਾ ਹੋਨ ਕਿਉਂਕੀ ਚਿ ਜਿੰਨੀ ਚੀਨੀ ਪੂਰੀ ਪਾਓਗੇ ਨਾ ਤੇ ਤੁਹਾਡੀ ਚਟਨੀ ਕਈ ਸਾਲ ਤੱਕ ਖ਼ਰਾਬ ਨੀ ਹੋਏਗੀ, ਚੀਨੀ ਚੀਨੀ ਚਟਨੀ ਚ ਘੱਟ ਹੋਏਗੀ
ਹਾਂਜੀ।
ਤਾਂ ਚਾਰ ਤੁਹਾਡੀ ਚਟਨੀ ਖ਼ਰਾਬ ਹੋ ਜਾਏਗੀ, ਉਨੂੰ ਹਿਲਾਂਦੇ ਰੋ ਦੂਜੇ ਤੀਜੇ ਦਿਨ ਚੱਕ ਲਾਂਗੇ, ਕਿਤੇ ਉੱਲੀ ਤਾਂ ਨੀ ਲਾਂਦੇ।
ਹਾਂਜੀ-ਹਾਂਜੀ।
ਹਾਂ, ਕਈਆਂ ਦੀ ਉੱਲੀ ਲੱਗ ਜਾਂਦੀ ਐ। ਵੈਸੇ- ਉਲੀ ਲੱਗੇਗੀ ਨਹੀਂ, ਜੇ ਚਿਨੀ ਚਟਨੀ ਵਿੱਚ ਚਿਨੀ ਜੇ ਜਿਆਦਾ ਹੋਏਗੀ ਨਾਂ, ਫੇਰ ਕਦੀ ਉੱਲੀ ਨੀ ਲੱਗੇਗੀ। ਤੇ ਜਿਹੜੇ ਅੰਬ ਦੇ ਅਚਾਰ ਵਿੱਚ ਨਮਕ ਤੁਹਾਡਾ ਜ਼ਿਆਦਾ ਹੋਏਗਾ ਤੇ ਤਾਗਾ ਅਚਾਰ ਕਦੀ ਨੀ ਖ਼ਰਾਬ ਹੋਏਗਾ, ਜਦੀ ਨਮਕ ਘੱਟ ਹੋ ਗਿਆ ਫੇਰ ਤੇ ਸਮਝੋ ਤੁਹਾਡਾ ਚਾਰ ਖਰਾਬ
ਹਾਂਜੀ।
ਆ ਰਹੀ ਸਮਝ।
ਹਾਂਜੀ, ਆ ਰਹੀ ਏ। ਹਾਂਜੀ-ਹਾਂਜੀ ਆਂਟੀ ਆ ਰਹੀ ਸਮਝ।
ਅੱਛਾ--ਮੈਂ ਕਿਹਾ-ਪਤਾ ਨੀ ਤੁਹਾਡੀ ਆਵਾਜ਼ ਨੀ ਆਈ।
ਨ‌ਈ, ਨ‌ਈ, ਨ‌ਈ ਆ ਰਹੀ ਏ ਤੇ ਆਂਟੀ ਕਿਹੜੇ ਕਿੱਚ ਰੱਖਨਾ। ਇਹਨਾਂ ਨੂੰ ਜਾਰ ਵਿੱਚ ਰੱਖਨਾ
ਵਾਰ, ਵਾਰ ਜਾਰ ਚ ਪਾਓ। ਕੱਚ, ਕੱਚ ਦੇ ਭਾਂਡੇ ਚ
ਕੱਚ ਦੇ ਚ ਪਾਓ। ਹਨਾਂ, ਪਲਾਸਟਿਕ ਚ ਨਾ ਪਾਈਏ।
ਮੈਂ ਪਲਾਸਟਿਕ ਦੇ ਕਦੇ ਅੱਜ ਤੱਕ ਨ‌ਈ ਅਚਾਰ ਪਾਇਆ, ਮੈਂ ਹਮੇਸ਼ਾ ਕੱਚ ਕੱਚ ਦੇ ਭਾਂਡੇ ਪਾਨੇ ਆ ਲੋਕਾਂ ਨੇ ਪਾਏ ਹੁੰਦੇ ਨੇ, ਕੇਂਦੇ ਪਲਾਸਟਿਕ ਨੁਕਸਾਨ ਦਿੰਦਾ। ਇਸ ਕਰਕੇ ਬੈਸਟ ਕੀ ਓਈ ਏ ਕੱਚ ਦੇ ਪਹਿਲੇ ਲੋਕੀ ਕੱਚ ਵੀ ਗੇਲਾਂ ਚ ਹੀ ਪਾਂਦੇ ਸੀ, ਹੁਨੇ ਲੋਕਾਂ ਦੇ ਫੈਸ਼ਨ ਪਾ ਲਿਆ। ਕੱਚ ਦੇ ਭਾਂਡੇ ਨੂੰ ਵਰਸੇ ਮੈਂ ਤੇ ਕਦੀ ਮੇਰਾ ਅਚਾਰ ਜਿਹੜਾ ਵੀ ਦੇਖੋ ਕੱਚ ਦੇ ਭਾਂਡੇ ਚਏ।
ਅੱਛਾ, ਹਾਂਜੀ, ਹਾਂਜੀ ਮੰਮੀ। ਨ‌ਈ ਮਨਾਂ ਕਰ ਰਹੇ ਯਾ। ਹੂੰ--ਵੀ ਰੁਪਏ ਹੈ। ਨ‌ਈ ਕੇ ਰਹੇ, ਨ‌ਈ ਹੈਗੇ।
ਹੋਰ ਦੱਸੋ
ਹਾਂਜੀ, ਆਂਟੀ। ਬਾਕੀ ਆਂਟੀ, ਪਲਾਸਟਿਕ ਦੇ ਭਾਂਡੇ ਨ‌ਈ ਯੂਸ ਕਰਨੇ ਚਾਈਦੇ, ਸਾਨੂੰ ਸਾਰੇ ਮਨਾ ਕਰਦੇ ਐ।
ਸਬ ਮਨਾ ਕਰ ਜੋ ਕੇਨਦੇ, ਸ਼ੀਸ਼ੇ ਵੀ ਸ਼ੀਸ਼ੀਆਂ ਵੀ ਖਰਾਬ ਹੋ ਜਾਂਦੀਆਂ, ਮੈਂ ਹੁਨ ਦੇਖੋ ਬਾਹਰੋਂ ਉੱਥੋਂ ਲਿਆਈ ਸੀ। ਸ਼ੀਸ਼ੀਆਂ ਬੜੀਆਂ ਪਸੰਦ ਸੀ, ਮੈਨੂੰ ਅਰੇ ਪਾਨੀ ਦੀਆਂ ਉੱਥੇ ਸ਼ੀਸ਼ੀਆਂ ਹੁੰਦੀਆਂ, ਓ ਮੈਂ ਆਪਨੇ ਬੱਚੇਆਂ ਲਈ ਲੈਆਈ ਸੀ। ਕਿ ਓਦਾ ਢੱਕਨ ਘੂ ਮਾਓ ਤੇ ਪਾਣੀ ਪੀਲੋ, ਓ ਰੁੜਦਾ ਨਹੀਂ ਸੀ। ਇਹਨੂੰ ਖੋਲਨਾ ਨਹੀਂ ਪੈਂਦਾ ਸੀ। ਹਾਂ, ਤੇ ਉਹ ਫੇਰ ਮੇਰੇ ਸ਼ੀਸ਼ਿਆਂ ਨੂੰ ਉਨੇ ਕਿਹਾ- ਮੰਮੀ ਏਨੂੰ ਹੁਨ ਦੋ ਸਾਲ ਹੋ ਗਏ, ਏਹਨੂੰ ਵੇਸਟ ਹੋ ਗਈ, ਏਹਨੂੰ ਬਾਹਰ ਸੁੱਟੋ ਕਿਉਂਕਿ ਪਚ ਕੱਚ ਦੀ ਵਰੇਟੀ ਕਹਿੰਦੇ ਨੇ, ਵਰਤਨੀ ਨਹੀਂ। ਚ‌ਈਦੀਆਂ ਪਲਾਸਟਿਕ ਦੀਆਂ
ਅੱਛਾ, ਹੂੰ
ਓਸ ਤੋਂ ਬਸ ਰੱਖ ਦਿੱਤੇ।
ਹੂੰ
ਮੈਂ ਕੇਹਾ- ਇਥੇ ਗੱਲ ਹੈ ਹੀ ਹੈ, ਪਲਾਸਟਿਕ ਵਾਲੇ ਲੋਕੀ ਕਿੱਥੇ ਵਰਦੇ ਸੀ। ਏ ਜਿਉਂ ਦਾ ਬਾਜ਼ਾਰ ਚ ਪਲਾਸਟਿਕ ਆ ਗਿਆ, ਲੋਕੀ ਪਲਾਸਟਿਕ ਹੀ ਪਲਾਸਟਿਕ ਵਰ
ਉਈ ਤੇ ਤਾਂਈ ਮੈਂ ਨਾ ਕੱਲ ਪਲਾਸਟਿਕ ਦੇ ਬਰਤਨ ਕੱਡੇ ਤੇ ਸਾਡੇ ਘਰ ਕੋਈ ਆਂਟੀ ਆਈ ਤਾਂ ਉਹ ਕਹਿ ਦਈ ਤੁਸੀਂ ਹਲੇ ਤੱਕ ਯੂਜ ਕਰ ਦਿਓ ਪਲਾਸਟਿਕ ਕੇ ਰਹੇ ਪਲਾਸਟਿਕ ਤੇ ਵਰਤਣਾ ਨੀ ਚਾਈਦਾ। ਇਹਦੇ ਨਾਲ ਕੈਂਸਰ ਤੱਕ ਸੋਣ ਦਾ ਸੁਣਿਆ ਵੈ।
ਹਾਂ, ਤਾਂਈ ਤੇ ਬਿਮਾਰੀਆਂ ਹੋ ਰਹੀਆਂ। ਲੋਕਾਂ ਨੂੰ ਸਮਝ ਨੀ ਨਾ ਆਂਦੀ ਪਈ। ਇਹ ਬਿਮਾਰੀਆਂ ਇਸੇ ਲੀ ਹੋ ਰਹੀ ਐ
ਹਾਂ ਹੂ
ਪਤਾ ਨੀ ਕਾਦਾ ਪਤਾਟਿਕ ਬਣਿਆ ਐ
ਮੈਂ ਤੇ ਕਹਿ ਰਹੀ ਜਿਹੜਾ ਬਣਾਉਂਦਾ ਬਣਾਉਂਦਾ ਉਹਨੂੰ ਵੀ ਥੋੜ੍ਹਾ ਸੋਚਣਾ ਚਾਹੀਦਾ ਇਹਦੀ ਜਗ੍ਹਾ ਕੁਛ ਹੋਰ ਯੂਜ਼ ਕਰੋ, ਕੱਚ ਜ਼ਿਆਦਾ ਯੂਜ ਕਰ ਲਉ ਜੋ ਦੁਕਾਨਾਂ ਵਾਲੇ ਵੀ ਸਪਲਾਈ ਜ਼ਿਆਦਾ ਕਰਦੇ ਐ, ਪਲਾਸਟਿਕ
ਉਹੀਓ ਕਰਦੇ ਆ ਹੁਣ ਜਿਹਨਾਂ ਨੇ ਧੰਦੇ ਨੇ ਉੱਥੇ ਬਣਾਉਂਦੇ ਨੇ ਪਿੱਛੇ ਮੋਦੀ ਨੇ ਸੈਲੀਆਂ ਪਲਾਸਟਿਕ ਦੀ, ਬੰਦ ਕਰ ਦਿੱਤੀਆਂ ਸੀ
ਔ ਹੀ ਤੇ, ਤਾਂ ਹੂ ਹੂ ਮੈਂ ਉਹੀ ਸੋਚ ਰਹੀ ਹਾਂ, ਮੈਂ ਕਿ ਹੁਣ ਮੇਰੇ ਕੋਲ ਪਏ ਆ ਭਾਂਡੇ ਹਾਂਜੀ ਠੀਕ ਹੈ ਆਂ ਜੀ ਸਤਿ ਸ਼੍ਰੀ ਅਕਾਲ, ਠੀਕ ਹੈ ਓਕੇ ਓਕੇ ਜੀ ਹਾਂਜੀ ਦੁਬਾਰਾ ਮਿਲਦੇ ਹਾਂ, ਠੀਕ ਹੈ ਆਂਟੀ
ਹਾਲੇੇ ਨਹੀਂ ਹੋਏ ਮੈਨੂੰ ਲੱਗਦਾ, ਹੈਨਾ
ਹੈਲੋ ਹਾਂਜੀ ਨਹੀਂ ਹੋਈ ਆਂਟੀ ਹਾਲੇ, ਹਾਲੇ ਤਾਂ ਅੱਠ ਛੱ ਔਪਨ ਹੋਯਾ, ਹੂ ਤੇ ਆਂਟੀ ਹੁਣ ਮੈਂ ਇੰਨੇ ਭਾਂਡੇ ਪਲਾਸਟਿਕ ਦੇ ਇਕੱਠੇ ਕੀਤੇ ਹੋਏ ਐ, ਤੇ ਹੁਣ ਇਨਾਂ ਦਾ ਕੀ ਕਰਾਂ ਮੈਂ
ਯੂਜ ਕਰੋ ਜ਼ਿਆਦਾ ਦੇਰ, ਨਾ ਹੋ ਠੰਡੀ ਚੀਜ਼ ਪਾ ਲਉ ਕੋਈ
ਠੀਕ ਹੈ, ਗਰਮ ਚੀਜ਼ ਨਾ ਪਾਵਾਂ ਹੈ ਨਾ
ਨਾ ਗਰਮ ਨਾ ਪਾਓ, ਗਰਮ ਨਾਲ ਹੀ ਤੇ ਉਹ ਸਭ ਕੁਛ ਉੱਠਦਾ ਵੈਸੇ ਤਾਂ ਦੇਖੋ ਕਰਨੇ ਨੀ, ਹੁਣ ਪਏ ਨੇ ਤੇ ਹੁਣ ਕੀ ਕਰੀਏ ਮਹਿੰਗੇ ਮਹਿੰਗੇ ਇੰਨੇ ਕੋਸਟਲੀ ਲਏ ਹੋਏ ਨੇ, ਜੇ ਸਸਤੇ ਹੈ ਤਾਂ ਉਹਨਾਂ ਨੂੰ ਬਾਹਰ ਸੁੱਟ ਦਓ
ਠੀਕ ਹੈ, ਉਹੀ ਮੇਡ ਨੂੰ ਹੀ ਦੇ ਦਾਂਗੇ ਸੁੱਟਣਾ ਵੀ ਕੀ ਹੈ ਮੇਡ ਨੂੰ ਹੀ ਦੇ ਦਾਂਗੇ ਫਿਰ ਹੋਰ ਕੀ
ਕਿਉਂਕਿ ਜਿਹੜੇ ਵਧੀਆ ਕੰਮ ਹੁੰਦੇ ਨੇ ਨਾ, ਵਧੀਆ ਹੀ ਰਹਿੰਦੇ ਨੇ ਬੇਟੇ ਚੱਪ ਹੁੰਦਾ, ਪਰ ਉਹ ਚ ਠੰਡਾ ਪਾਓ ਮੈਂ ਤੇ ਗਰਮ ਗਰਮ ਕਦੀ ਸਮਾਨ ਨਹੀਂ ਪਾਉਂਦੀ ਹਾਂ, ਮੈਂ ਤੇ ਹੁਣ ਕੱਚ ਦੇ ਮਾਈਕਰੋਵੇਵ ਦੇ ਵਿੱਚ ਰੱਖੇ ਹੋਏ ਨੇ ਜਿਹੜੀ ਚੀਜ਼ ਵੀ ਰੱਖਣੀ ਆਂ, ਕਚ ਦੇ ਭਾਂਡੇਆਂ ਚ ਈ ਜੇ ਕਦਨੀ ਆਂ
ਅੱਛਾ ਆ ਤੇ ਤਾਂ ਸਹੀ ਹੈ ਹੂ ਉਹੀ ਹੈ ਅਸੀਂ ਆਪਣੀ ਸਿਹਤ ਨਾਲ ਸਾਨੂੰ ਖਿਲਵਾੜ ਨਹੀਂ ਕਰਨਾ ਚਾਹੀਦਾ, ਇਸ ਚੀਜ਼ ਦਾ ਵਡੀ ਦੀ ਦੇਣ ਆ, ਚੀਜ਼ ਹੈਨਾ, ਸੇਹਤ ਤੇ ਅਸੀਂ ਉਹਨੂੰ ਖਾ ਖਾ ਕੇ ਕੈਮੀਕਲ, ਖ਼ਰਾਬ ਕਰ ਰਹੇ ਹਾਂ
ਹੋਰ
ਹੂ ਹਾਂਜੀ ਆਂਟੀ
ਬਸ ਉਸ ਉਹ ਦੇਖਦੀ ਪਈ ਸੀ, ਸੋਇਆਬੀਨ ਦੀ ਵੜੀਆਂ
ਅੱਛਾ ਅੱਛਾ
ਹਾਂ ਉਹਦੇ ਪਕੌੜੇ ਬਣਉਂਦੀ ਪਈ ਆਂ, ਸੋਆਬੀਨ ਦੇ
ਹਾਏ ਉਹ ਬੜੇ ਸਵਾਦ ਆਂਟੀ ਬਣਦੇ ਐ, ਸੋਇਆਬੀਨ ਦੇ ਤੇ ਓਏ ਓ ਤੁਹਾਨੂੰ ਪਤਾ ਹਾਂ ਉਹ ਤੁਹਾਨੂੰ ਪਤਾ ਇਹਨੂੰ ਲੈਣ ਨਾਲ ਨਾ, ਤੁਹਾਨੂੰ ਬਹੁਤ ਜ਼ਿਆਦਾ ਪ੍ਰੋਟੀਨ ਮਿਲੇਗਾ ਸਾਡੇ ਸਰੀਰ ਵਾਸਤੇ ਤਾਕਤ ਜਿੱਦਾਂ ਮੁੰਡੇ ਜਿੰਮ ਨਹੀਂ ਜਾਂਦੇ ਪ੍ਰੋਟੀਨ ਖਾਂਦੇ ਡੱਬੇ
ਅ ਅੱਛਾ
ਤੇ ਤੁਹਾਨੂੰ ਪਤਾ ਅਗਰ ਆਪਾਂ ਘਰ ' ਸੋਇਆਬੀਨ ਵੀ ਜ਼ਿਆਦਾ ਲੈ ਲਾਂਗੇ ਨਾ ਸਾਨੂੰ ਘਰ ਬੈਠੇ ਹੀ ਪ੍ਰੋਟੀਨ ਮਿਲ ਜਾਏਗਾ
ਅੱਛਾ ਨਾ ਅ ਪ੍ਰੋਟੀਨ ਤੇ ਅਸੀ ਯੂਜ ਹੀ ਨਹੀਂ ਕਰਦੇ ਬਜ਼ਾਰ ਦੀ ਕੋਈ ਚੀਜ਼ ਨਹੀਂ ਕਰਦੇ
ਹੂੰ
ਵੈਸੇ ਵੀ ਕਹਿੰਦੇ ਨੇ ਬਾਜ਼ਾਰ ਦੀ ਚੀਜ਼ ਇਸਤੇਮਾਲ ਹੀ ਨਹੀਂ ਕਰਨੀ ਚਾਹੀਦੀ
ਹੂੰ ਉਹ ਤਾਂ ਹੈ ਹੀ ਆ ਉਹੀ ਹੈ ਸਾਨੂੰ ਬਾਹਰ ਦੀ ਬੰਦ ਕਰਕੇ ਘਰੇਲੂ ਚੀਜ਼ਾਂ ਜ਼ਿਆਦਾ ਯੂਜ ਕਰਨੀਆਂ ਚਾਹੀਦੀਆਂ ਸਾਈਡ ਇਫੈਕਟ ਨਹੀਂ ਹੁੰਦੇ ਸਰੀਰ ਨੂੰ
ਤਾਂ ਏ ਹਾਂ ਦੇਖੋ ਹੁਣ ਅਸੀਂ ਲੋਕ ਵੀ ਬਾਜ਼ਾਰ ਜਾਂਦੇ ਹਾਂ ਚੱਲ ਬਾਜ਼ਾਰ ਦੇ ਗੋਲ ਗੱ ਤੇ ਖਾ ਲਏ ਪਹਿਲੇ ਖਾਈ ਦੇ ਸੀ ਗੋਲ ਗੱਪਿਆਂ ਨਾਲ ਕੁਛ ਤੇ ਹੁਣ ਤੇ ਬਾਜ਼ਾਰੋਂ ਕੋਈ ਚੀਜ਼ ਖਾ ਲਈਏ ਬਜ਼ਾਰੋਂ ਮੰਗਵਾ ਲਈਏ ਬੱਚੇ ਬਾਜ਼ਾਰ ਦੀ ਜ਼ਿਆਦਾ ਪਸੰਦ ਕਰਦੇ ਤਾਂ ਹੀ ਤੇ ਬਿਮਾਰੀਆਂ ਘਰ ਘਰ ਲੋਕਾਂ ਨੂੰ ਲੱਗ ਗਈਆਂ
ਬਿਲਕੁਲ ਬਿਲਕੁਲ
ਪਹਿਲੇ ਲੋਕੀ ਘਰ ਦੇ ਬਣੇ ਸਾਦੀ ਰੋਟੀ ਖਾਂਦੇ ਸੀ ਸਭ ਕੋਈ ਖਾਂਦੇ ਕਦੀ ਬਿਮਾਰ ਨਹੀਂ ਹੁੰਦੇ ਸੀ ਹਾਂ
ਆਂਟੀ ਮੈਂ ਨਾ ਫੇਰ ਕਰਾਂਗੀ ਠੀਕ ਹੈ ਸਤਿ ਸ਼੍ਰੀ ਅਕਾਲ ਹਾਂਜੀ ਠੀਕ ਐ ਆਂਟੀ ਓਕੇ
ਮਿਲਣੇ ਆ ਦੁਬਾਰਾ ਫੇਰ ਹਨਾ
ਹਾਂਜੀ ਹਾਂਜੀ ਠੀਕ ਐ ਓਕੇ
ਓਕੇ